ਹਾਂਜੀ। ਸਤਿ ਸ਼੍ਰੀ ਅਕਾਲ।
ਹੋਰ ਸਤਿ ਸ੍ਰੀ ਅਕਾਲ ਠੀਕ ਹੋ।
ਹਾਂਜੀ।
ਹੋਰ ਕੀ ਕਰ ਰਹੇ ਸੀ।
ਬਸ ਥੋੜ੍ਹਾ ਜਿਹਾ ਕੰਮ ਕਰ ਰਹੇ ਹਾਂ, ਅਸੀਂ ਵਿਹਲੇ ਬੈਠੇ ਦੇ
ਅੱਛਾ-ਅੱਛਾ ਮੈਂ ਵੀ ਬਸ ਤਾਂ ਹੀ ਕੋਲ ਕੀਤੀ ਸੀ ਮੈਨੂੰ ਨਾ ਮੈਂ ਤੁਹਾਡਾ ਪੇਜ ਦੇਖਿਆ ਸੀ ਮੈਂ ਨਾ ਉਸ ਚ ਬਹੁਤ ਸਾਰੇ ਆਈਟਮਸ ਦੇਖੇ ਸੀ ਕਰੋਸ਼ੀਏ ਤੇ ਬੰਨੇ ਹੋਏ ਤੇ ਮੈਨੂੰ ਹਾਂਜੀ ਤੁਸੀਂ ਮਤਲਬ ਕਿ ਥੋੜਾ ਐਸਾ ਆਈਡੀਆ ਦੋਗੇ ਮੈਂ ਆਪਣਾ ਟੋਪ ਬਣਵਾਣਾ ਤੁਸੀਂ ਬਣਾ ਲਓਗੇ ਟੋਪ ਤਾਗੇ ਦਾ ਤੇ ਵੈਸੇ ਜੀਨਸ ਤੇ ਪਾਉਣ ਲਈ। ਸ਼ੋਰਟ ਟੋਪ ਹੀ ਬਣਾਉਣਾ, ਤੇ ਉਸਦੇ ਲਈ ਮਤਲਬ ਕੀ ਧਾਗਾ ਲੱਗੇਗਾ, ਕੀ ਰੇਟ ਲੱਗੇਗਾ, ਕੀ ਮਤਲਬ ਤੁਸੀਂ ਖੁੱਦ ਹੀ ਲੈ ਆਓਗੇ ਜਾਂ ਕੀ ਕੁੱਛ ਥੋੜਾ ਦੱਸੋ ਮੈਨੂੰ।
ਅਗਰ ਤੁਸੀਂ ਆਪਣਾ ਦਿਓਗੇ, ਧਾਗਾ? ਤੇਰੀ ਚਾਰਜ ਲੱਗੇ ਬਣਾਈ ਦਾ, ਅਗਰ ਅਸੀਂ ਆਪਣੇ ਵੱਲੋਂ ਬਣਾ ਕੇ ਦਵਗੇ ਤੇ
ਹਾਂਜੀ, ਠੀਕ ਹੈ, ਠੀਕ ਹੈ, ਹੋਰ ਮੈਂ ਅਗਰ ਧਾਗਾ ਲਿਆ ਕੇ ਦਾਂ ਤੇ ਕਿੰਨਾ ਮਤਲਬ ਲੱਗੇਗਾ ਫੇਰ?
ਧਾਗਾ ਲੱਗੇਗਾ ਛੇ-ਛੇ ਬੋ-ਬੋਲ ਲੱਗ ਜਾਣਗੇ।
ਹਾਂਜੀ, ਨਹੀਂ ਤੁਹਾਡਾ ਚਾਰਜ ਤੁਸੀਂ ਦੱਸੋ।
ਛੇ ਸੌ ਰੁਪਏ।
ਛੇ ਸੌ ਰੁਪਏ। ਠੀਕ ਹੈ, ਠੀਕ ਹੈ ਛੇ ਬੋਲਾਂ ਦੇ ਔਰ ਅਲੱਗ-ਅਲੱਗ ਰੰਗ ਲੈ ਆਵਾ ਮਲਟੀ ਮਲਟੀ ਕਲਰ ਚ ਬਣਾਉਣਾ ਤੇ।
ਹਾਂਜੀ। ਅਲੱਗ ਰੰਗ ਲੈਆਓ, ਫੁੱਲ ਸਲੀਵ ਤੇ ਬਹੁਤ ਜ਼ਿਆਦਾ ਧਾਗਾ ਲੱਗੇਗਾ।
ਅੱਛ।
ਹਾਂ, ਕਿਉਂਕਿ ਅੱਜ-ਕੱਲ ਉਹ ਬਿਲਕੁਲ ਬਰੀਕ ਵਾਲਾ ਧਾਗਾ ਤੇ ਯੂ ਨੀ ਹੁੰਦਾ। ਅਸੀਂ ਉਨ, ਵਰਗਾ ਈ ਊਨ ਔਹਂਦੇ ਵਿੱਚ ਇੱਕ ਧਾਗਾ ਆਇਆ ਦਾ ਜੈਸੇ ਊਨ ਹੁੰਦੀ ਸੀ ਨਾ ਤੇ ਉਸੀ ਮੇ ਮੇਲ ਦਾ ਧੰਗਾ ਗਾਯਾ ਨਾ ਤੇ ਉਹ ਫਿਰ ਅ ਉਸ ਹਿਸਾਬ ਨਾਲ ਫਿਰ ਧਾਗਾ ਜ਼ਿਆਦਾ ਲੱਗੇਗਾ, ਉਹਣੀ ਸਮਝੋ ਊਨ ਲਗੇਗੀ ਸੌਲਹ ਔਸ, ਉਹ ਕੋਸਟਲੀ ਪੈ ਜਾਏਗਾ। ਵਿਦਊਟ ਸਲੀਵ ਚਰ ਘੱਟ ਪਏਗਾ।
ਅੱਛਾ।
ਹਾਂਜੀ।
ਹਾਂਜੀ, ਅੱਛਾ, ਬਸ ਕੁਛ ਜੀ ਮੈਨੂੰ ਨਾ ਇਕ ਤੇ ਟੋਪ ਬਣਵਾਣਾ ਸੀ। ਹੋਰ, ਤੁਸੀਂ ਬੈਡਸ਼ੀਟ ਵਗੈਰਾ ਵੀ ਬਣਾ ਲੈਂਦੇ ਹੋ, ਕਿ ਕਰੋਸ਼ੀ ਵਗੈਰਾ ਦੀ ਅੱਛਾ।
ਹ ਹਾਂਜੀ, ਚੀਜ਼ ਬਣਦੀ ਹੈ, ਉਹ ਤੇ ਫਿਰ ਕਾਫ਼ੀ ਹੁਂਦੀ ਹੈ। ਤਿੰਨ-ਚਾਰ ਹਜ਼ਾਰ ਦੀ ਬਣੇਗੀ।
ਅੱਛਾ, ਕੋਈ ਨਹੀਂ ਵੈਸੇ ਲੇਕਿਨ ਅ ਮਤਲਬ ਕਿ, ਕੰਮ ਕਰਾਂਗੇ ਪਹਿਲਾਂ ਮੈਂ ਨਾ ਬੈਡ ਸ਼ੀਟ ਤੋਂ ਪਹਿਲੇ ਇਕ ਟੇਬਲ ਕਲੋਥ ਬਣਵਾ ਕੇ ਦੇਖ ਲਾਂਗੀ ਅਗਰ ਉਹ ਅੱਛਾ ਲੱਗੇ ਨਾ ਫਿਰ ਸਾਈਜ਼ ਵੱਡੀ ਚ ਬੈਡਸ਼ੀਟ ਬਣਵਾ ਲਾਂਗੀ ਮੈਂ, ਟੇਬਲ ਕਲੋਥ ਦਾ ਤੇ ਉਹ ਥੋੜਾ ਰੇਂਜ ਰੇਂਜ ਵੀ ਸਹੀ ਪਏਗੀ। ਤੇ ਮੈਨੂੰ ਇੱਕ ਆਈਡੀਆ ਵੀ ਹੋ ਜਾਏਗਾ, ਥਈ ਸਹੀ ਜਾ ਲੱਗ ਰਿਹਾ, ਹਾਂਜੀ-ਹਾਂਜੀ ਤੇ ਮੈਨੂੰ ਹਾਂਜੀ ਤੁਸੀਂ ਇਹੀ ਦੱਸੋ ਕਿ ਅਗਰ ਮੈਂ ਜਿੱਦਾਂ ਕਿ ਅ ਜਿਸ ਟੋਪ ਬਣਵਾਇਆ ਠੀਕ ਹੈ। ਤੇ ਟੋਪ ਦੇ ਹਾਂਜੀ। ਜੀ, ਹੋਰ ਉਹੀ ਉਨ ਜਿਸ ਬਚੇਗੀ ਹੋਰ ਦੋ ਥੋੜੀ ਸੀ। ਉਨ ਮੈਂ ਲਿਆ ਜਾਂ, ਤੁਸੀਂ ਚਲੋ ਲੈ ਆ ਓਨਾ ਕਿਉਂਕਿ ਮੈਨੂੰ ਤੇ ਨਾ ਦਾ ਹੀ ਨਾ ਆਈਡੀਆ ਨਹੀਂ ਹੈਗਾ
ਹਾਂਜੀ
ਹਾਂਜੀ, ਤੇ ਤੁਸੀਂ ਉਸ ਹਿਸਾਬ ਨਾਲ ਨਾਲ ਫੇਰ ਤੁਸੀਂ ਬਣਵਾ ਦੇਣਾ। ਠੀਕ ਏ ਇੱਕ ਤੇ ਮੇਰਾ ਔਡਰ ਹੈਲਾ ਲਿਖ ਲੋਓ
ਸਾਨੂੰ ਇੱਕ ਕਲਰ ਦੱਸੋ ਔਰ ਅਲੱਗ ਅਲੱਗ ਕਲਰ ਦਾ ਬਣਾਉਣਾ ਤੇ ਉਹ ਕਲਰ ਡਾਲ ਦਿਓ, ਸਾਨੂੰ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਉਹਦਾ ਕੀ ਹਿਸਾਬ ਬਣੇਗਾ ਕੀ ਚਾਰਜ ਹੋਏਗਾ। ਕਿੰਨੇ ਦਾ ਧਾਗਾ ਮਿਲੇਗਾ। ਅਸੀਂ ਮਾਰਕੀਟ ਜਾਵਾਂਗੇ ਤਾਂ ਪੂਰੀ ਡਿਟੇਲ ਤੁਹਾਨੂੰ ਦੇ ਦਾਂਗੇ
ਠੀਕ, ਠੀਕ ਤੇ ਤੁਸੀਂ ਮੈਨੂੰ ਇੱਕ ਕੰਮ ਕਰੋ, ਮੈਂ ਤੁਹਾਨੂੰ ਰੰਗ ਤੇ ਦੱਸ ਦਿੰਦੀਆਂ ਤੁਸੀਂ ਪਹਿਲਾਂ ਮੈਨੂੰ ਨਾ ਸਾਰੀ ਡਿਟੇਲ ਕਰ ਦੇਣਾ ਸ਼ੇਅਰ ਫਿਰ ਉਹਦੇ ਬਾਅਦ ਮੈਂ ਤੇ ਇੱਕ ਡਿਸ ਦਸ ਕਰ ਲਾਂਗੀ ਤੇ ਹੋਰ ਵੀ ਮਤਲਬ ਮੈਨੂੰ ਮਗਰ ਸੀ ਦੋ, ਤਿੰਨ ਜਿਨੇ ਕਿ ਬ ਬਣਵਾਣਾ ਹੈ। ਤੇ ਤੁਸੀਂ ਫਿਰ ਥੋੜਾ ਸ ਲੈਸ ਵਗੈਰਾ ਕਰਦੋ ਅਗਰ ਅਸੀਂ ਇਕੱਠੀ
ਹਾਂਜੀ ਹਾਂਜੀ ਅਗਰ ਇਕੱਠਾ ਦਿਓਗੇ, ਕੰਮ ਕਰਨ ਨੂੰ ਤੇ ਫਿਰ ਥੋੜਾ ਡਿਸਕਾਊਂਟ ਹੋ ਜਾਏਗਾ।
ਅੱਛਾ ਠੀਕ ਹੈ, ਠੀਕ ਹੈ ਕਿਉਂਕਿ ਮੇ ਮਰੇ ਫਰੈਂਡਸ ਵਗੈਰਾ ਵੀ ਕਹਿੰਦੇ ਪਏ ਸੀ। ਨਾ ਕਿ ਬਈ ਕੋਈ ਹੈ, ਤੇ ਸਾਨੂੰ ਵੀ ਦੱਸ ਜੀ ਤੇ, ਮੈਂ ਉਹਨਾਂ ਨੂੰ ਕਿਹਾ ਸੀ। ਮੈਂ ਬਣਵਾਉਣਾ ਮੈਂ ਤੇ ਆਪ ਲੱਬ ਦੀ ਪਈਆਂ ਤੇ ਮੈਨੂੰ ਮਿਲ ਤੇ, ਮੈਂ ਉਹਨਾਂ ਨਾਲ ਫਿਰ ਗੱਲ ਕਰ ਲੈਂਦੀ ਤੁਸੀਂ ਰੀਜਨੇਬਲ ਪ੍ਰਾਈਜ਼ ਮੈਨੂੰ ਸ਼ੇਅਰ ਕਰਨਾ ਤੇ ਮੈਂ ਫੇਰ ਉਸ ਹਿਸਾਬ ਨਾਲ ਨਾ ਉਹਨਾਂ ਨਾਲ ਗੱਲ ਕਰ ਲਾਂਗੀ। ਤੇ ਫੇਰ ਹਾਂਜੀ ਐਵੇਂ ਫੇਰ ਅਸੀਂ ਬਨਵਾ ਲਾਂਗੇ ਇਕੱਠੇ ਕੁ ਤੇ ਹੋਰ ਵੈਸੇ ਕੌਣ-ਕੌਣ, ਸੀ ਆਈਟਮ ਬਣਾ ਲੈਂਦੇ ਹੋ ਤੁਸੀਂ?
ਅਸੀਂ ਕਢਾਈ ਵੀ ਕਰ ਲੈਂਨੇ ਆਂ, ਸਟੀਚਿੰਗ ਦਾ ਕੰਮ ਵੀ ਕਰਨੇ ਆਂ। ਰਿੰਗ ਬਨਾਨੇ ਆ ਧਾਗੇ ਦੇ। ਪੜ੍ਹਦੇ ਦਾ ਉਹ ਬਨਾਨੇ ਆ ਹੈਂਡ ਹੈਂਡ ਪਰਦੇ ਦਾ ਕਵਰ ਕਰਨ ਵਾਸਤੇ ਪਰਦੇ ਦਾ ਉਹ ਬਨਾਨੇ ਆਂ ਛੱਲਾ ਜਿਹਾ ਬਨਾ ਲੈਂਨੇ ਆਂ ਬਈ ਪਰਦਾ ਖਿਲਰੀਆਂ ਦਾ ਏ ਤੇ ਪੱਖ ਖਾ ਚੱਲਦਾ ਤੇ ਓੜ੍ਹਦੇ ਨੇ ਨਾ। ਤੇ ਉਹਨਾਂ ਨੂੰ ਬੰਨ ਦਿੰਨੇ ਆਂ, ਹਾਂਜੀ ਹਾਂ ਔਰ ਬੱਚ ਚਿਆਂ ਦੇ ਵੀ ਟੋਪ ਵਗੈਰਾ ਬਨਾਨੇ ਹੋਣ ਤੇ ਉਹ ਵੀ ਬਣਾ ਲੈਨੇ ਆ। ਸ਼ੋਲ, ਸਵੈਟ ਟਰ, ਕਰਡੀਗਨ ਵਗੈਰਾ ਸਭ ਕੁਛ ਬਨਾ
ਅੱਛ ਛਾ, ਠੀਕ ਏ, ਠੀਕ ਏ। ਹਾਂ, ਚਲੋ ਠੀਕ। ਕੇ ਫੇਰ ਮੈਂ, ਮੈਂ ਮੇਰੇ ਬੱਚਿਆਂ ਵਾਸਤੇ ਮਤਲਬ ਕੀ, ਜਿਸ ਕਿ ਥੋੜਾ ਬਹੁਤ ਹੁਣ ਸਰਦੀਆਂ ਆਣੀਆਂ ਨੇ, ਨਾ ਤੇ ਮੈਂ ਸੋਚ ਰਹੀ ਸੀ ਪਹਿਲੇ ਹੀ ਬਵਾ ਕੇ ਰੱਖ ਲਾ, ਕਿਉਂਕਿ ਫੇਰ ਉਹ ਸਰਦੀਆਂ ਚ ਪੈ ਜਾਨਗੇ। । ਤੇ ਤੁਸੀਂ ਮੈਨੂੰ, ਮੈਂ ਤੁਹਾਨੂੰ ਫੇਰ ਇੱਕ ਕੰਮ ਕਰਾਂਗੇ, ਤੁਸੀਂ ਮੈਨੂੰ ਸਾਰੇ ਆਪਣੇ ਜਿੰਨੇ ਵੀ ਪ੍ਰੋਡਕਟਸ ਬਣਾਦੇ ਹੋ, ਉਹ ਆਈਟਮ ਦੀ ਸਾਰੀ ਡਿਟੇਲ ਸ਼ੇਅਰ ਕਰ ਦੋਗੇ। ਤੇ ਮੈਂ ਉਸ ਹਿਸਾਬ ਨਾਲ ਤੁਹਾਨੂੰ ਔਡਰ ਲਿਖ ਖਵਾ ਦਾਂਗੀ। ਤੇ ਸਭ ਦੀ ਨਾ ਤੁਸੀਂ ਹੀ ਲੈ ਕੇ ਆਨੀ ਐ। ਠੀਕ ਹੈ, ਉਸ ਹਿਸਾਬ ਨਾਲ ਹਾਂਜੀ ਸਭ ਤੁਹਾਡਾ ਹੀ ਕਿਉਂਕਿ ਮੈਨੂੰ ਇੰਨਾ ਆਈਡੀਆ ਨੀ ਹੁਣ, ਮੈਨੂੰ ਇੱਕਦਮ ਸੋਫਟ ਔਰ ਅੱਛੀ ਵਾਲੀ ਉਣ ਚਾਹੀਏ। ਉਣ ਦੇ ਜਿਹੜੇ ਬਨਾਓ, ਹੋਰ ਜਦੋਂ ਧਾਗੇ ਦੇ ਬਨਾਓ, ਉਹ ਵੀ ਹਾਂਜੀ।
ਵਰਤਮਾਨ ਦਾ ਧਾਗਾ ਵਰਤਮਾਨ ਦੀ। ਉੱਨ ਅਸੀਂ ਲੋਕਲ ਯੂਜ ਨਹੀਂ ਕਰਦੇ।
ਹਾਂਜੀ ਠੀਕ ਹੈ, ਬਸ ਉਹ ਇੱਕ ਬੱਚਿਆਂ ਦੀ ਸੋਫਟ ਜੀ ਇਹ ਵੀ ਆਦੀਆਂ ਨੇ ਨਾ ਹੁਣ ਉਹ ਪਤਾ ਨਹੀਂ ਨਾਮ ਉਹਦਾ ਨਾਮ ਤੇ ਮੈਨੂੰ ਪਤਾ ਨਹੀਂ ਐ। ਲੇਕਿਨ ਬਸ ਉਹੀ ਬੱਚੇ ਸੋਫਟ ਪਾਂਦੇ ਨੇ ਉਹ ਜਰਾ ਜਾ ਝੁਬਦਾ ਏ ਨਾ, ਉਹ ਕਹਿਣਗੇ ਖੁਰਾ ਭੋਰੀ ਏ ਹੋਰ ਆ ਵੋਰ ਆ। ਦੇਨੀ ਆ। ਕੱਪੜਾ, ਹਾਂਜੀ ਤੇ ਫਿਰ ਉਹ ਤਾਂ ਕਰਕੇ ਮੈਂ ਕਿ ਅਸੀਂ ਕੱਪੜੇ ਦੀ ਬਣਵਾਵਾਂਗੇ ਜਿਹੜੇ ਪੈ ਕੇ ਹੰਡ ਜਾਣ।
ਹਾਂਜੀ ਬਣਾਦਾਂਗੇ ਅਸੀਂ ਤੁਹਾਨੂੰ।
ਠੀਕ ਫਿਰ ਠੀਕ ਐ ਕੋਈ ਨੀ ਐ ਤੇ ਮੈਂ ਹਾਂਜੀ ਉਹ ਤੇ ਮੈਂ ਚਲੋ ਦੱਸਦਾਂਗੀ ਤੁਹਾਨੂੰ ਤੇ ਤੁਸੀਂ ਪਹਿਲਾਂ ਮੈਨੂੰ ਨਾ ਸਾਰੀ ਡਿਟੇਲ ਸ਼ੇਅਰ ਕਰ ਦੇਣਾ। ਠੀਕ ਏ ਨਾ ਤੇ ਮੈਂ ਤੁਹਾਨੂੰ ਹਾਂਜੀ ਉਸੀ ਹਿਸਾਬ ਨਾਲ ਆਰਡਰ ਲਿਖਵਦਾਂਗੀ ਤੇ ਹੋਰ ਸਟੀਚਿੰਗ ਦਾ ਵੈਸੇ ਕੀ-ਕੀ ਲੈਂਦੇ ਓ ਤੁਸੀਂ।
ਸਟਿਚਿੰਗ ਲੈਨੇ ਆ, ਤਿੰਨ ਸੌ ਰੁਪਏ ਸੂਟ ਦੀ ਸਮਾਈ ਲੈਨੇ ਆ ਸਾਦੇ ਦੀ। ਕੋਈ ਪਾਈਪਿੰਗ ਲਵਾਓ ਤੇ ਚਾਰ ਸੌ। ਪੰਜ ਸੌ ਰੁਪਏ ਸੂਟ ਦੀ ਸਵਾਈ ਐ। ਅਫਸਰ ਵਾਲੇ ਦੀ, ਕਮੀਜ਼ ਵਾਲੇ ਦੀ ਸਾਢੇ ਤਿੰਨ ਸੌ ਐ, ਐਸਾ-ਅਲਗ ਅਲਗ ਕਰਕੇ ਐ। ਆ ਗੱਡੀ ਤਾਂ ਬਣਾਓ ਤੇ ਐ ਲੱਗਦਾ ਸਿੰਪਲ ਬਣਾਓ ਤੇ ਫਿਰ ਘੱਟ ਲਗਦੇ ਨੇ ਪੈਸੇ।
ਅੱਛਾ ਠੀਕ ਏ ਠੀਕ ਏ ਮੈਂ ਹਾਂਜੀ ਉਹ ਮੈਂ ਸੁਣਿਆ ਸੀ ਮੈਂ ਕਿਹਾ ਤੁਸੀਂ ਫੈਬਰਿਕ ਵੀ ਲਿਆ ਕੇ ਸੇਲ ਕਰ ਤੇ ਉਹਨਾਂ ਪਿਓਰ ਕੌਟਨ ਦੇ ਕੱਪੜੇ, ਤੇ ਮੈਂ ਮੈਂ ਸਗੋ ਇਨੀ ਗਰਮੀ ਪੈਂਦੀ ਪਈ ਏ ਮੈਂ ਕਿਹਾ ਕੱਪੜੇ ਵਗੈਰਾ ਲੈਣੇ ਨੇ। ਤੇ ਮੈਂ ਕਿਹਾ, ਚਲੋ ਇੱਕ ਵਾਰ ਤੁਹਾਡੇ ਵਲ ਵਿਜਿਟ ਕਰ ਲਾਂਗੀ। ਤੇ ਸੋਹਣਾ ਜਿਹਾ ਕੋਈ ਪ੍ਰਿੰਟ ਹੈਗੇ ਨੇ ਸਟੋਕ ਚ, ਹੀ ਯਾ ਲਿਆ
ਨਹੀਂ, ਹੁਣ ਲਿਆ ਲਿਆਣੇ ਨੇ, ਅਸੀਂ ਤੁਹਾਨੂੰ ਲਿਆ ਕੇ।
ਅੱਛਾ, ਠੀਕ ਹੈ ਠੀਕ, ਤੇ ਸਿਰਫ ਕੋਟਨ ਦੇ ਰੱਖਦੇ ਹੋ? ਕੇ। ਉਹ ਵੀ ਹੈਗੇ ਨੇ, ਤੁਹਾਡੇ ਕੋਲ, ਠੀਕ ਹੈ ਮੈਨੂੰ ਨਾ ਦੋ ਤਿੰਨ ਤੇ ਚਾਹੀਏ ਜੋਰਜਟ ਦੇ।
ਹਾਂਜੀ।
ਹੋਰ ਦੋ ਤਿੰਨ ਸੂਟ ਚਾਹੀਦੇ ਨੇ। ਕੋਟਨ ਦੇ ਮੈਨੂੰ, ਉਹ ਬਣਵਾਣੇ ਮੈਂ ਕੋਡਸੈਟ ਜਿਦਾਂ ਹੀ ਏ, ਮਤਲਬ। ਕੀ? ਤੇ ਉਸ ਹਿਸਾਬ ਨਾਲ ਤੁਸੀਂ ਕੱ ਕੱਪੜਾ ਜਿਸ ਤਰਾਂ ਕਿ, ਕਿੰਨੇ ਮੀਟਰ ਲੱਗਣਾ ਹੈ ਕੋਟਸੈਟ ਤੇ? ਔਰ ਸੂਟ ਤੇ ਨਾ, ਉਸ ਹਿਸਾਬ। ਨਾਲ ਲੈ ਆਨਾ, ਮੇਰਾ ਤੇ ਹੈ ਨਾ, ਤੇ ਉਹਨਾਂ ਦੇ ਵੀ ਤੁਸੀਂ ਮੈਨੂੰ ਡੀ ਟੇਲ ਸ਼ੇਅਰ ਕਰ ਦੇਣਾ, ਮਤਲਬ ਕਿੰਨੇ-ਕੀ ਰੇਟ ਏ? ਤੇ ਹਾਂਜੀ, ਤੇ ਮੈਂ ਕੀ ਏ ਮੈਂ ਤੇ ਆਨਾ, ਮੈਂ ਆਪਣੇ ਨਾਲ ਫਿਰ ਦੋ-ਤਿੰਨ ਸਹੇਲੀਆਂ, ਜਿਹੜੀਆਂ ਮਗਰ ਪੈਂਦੀਆਂ ਨੇ ਨਾ, ਉਹਨਾਂ ਨੂੰ ਵੀ ਲੈ ਆਵਾਂਗੀ। ਉਹ ਕੁਝ ਮੈਂ ਸੋਚ ਰਹੀ ਹਾਂ - ਤੁਸੀਂ ਬਣਾ ਕੇ ਰੱਖਦੇ ਹੋ, ਹੈ ਕਰੋਸ਼ੀਏ ਦੇ ਆਈਟਮਸ?
ਹਾਂ ਘਰ ਬਣਾ ਕੇ ਰੱਖਦੇ ਆ, ਸਮਾਨ ਕੋਈ।
ਕੋਈ ਨਾ, ਫਿਰ ਉਹ ਮੈਂ ਸਹੇਲੀਆਂ ਲੈ ਕੇ ਆਵਾਂਗੀ। ਤੇ ਉਹਨਾਂ ਨੂੰ ਵੀ ਦਿਖਾ ਲੈਣਾ ਤੁਸੀਂ। ਮਤਲਬ ਕੀ, ਉਹ ਜਿਦਾਂ ਪਸੰਦ ਆਏਗਾ ਨਾ, ਉਹੀ ਆਈਟਮਸ ਬਣਵਾ ਲੈਣਗੇ। ਤੇ ਮੈਂ ਆਪ ਆਪਣਾ ਕੀ ਕਹਿੰਦੇ ਨੇ? ਅਹ, ਦੇਖ ਲਵਾਂਗੇ ਕੱਪੜੇ। ਉਹ ਵੀ ਖਰੀਦ ਲੈਣਗੇ, ਮੈਂ ਵੀ। ਖ਼ਰੀਦ ਲਾਂਗੀ ਤੇ ਨਾਲੇ, ਜੋ ਹਾਂਜੀ, ਜੋ ਆਰਡਰ ਦੇਣਾ ਹੋਏਗਾ ਅਸੀਂ ਤਦ ਹੀ ਦੇ ਦਾਂਗੇ। ਤੇ ਤੁਸੀਂ, ਖਾਲੀ ਹਾਂਜੀ। ਜੀ, ਓਹੀ। ਤੇ ਡਿਟੇਲਸ ਤੁਸੀਂ ਜੋ ਸ਼ੇਅਰ ਕਰੋਗੇ, ਮੈਂ ਅੱਗੇ ਉਹਨਾਂ ਨੂੰ ਸ਼ੇਅਰ ਕਰ ਦਾਂਗੀ। ਤੇ ਉਹਨਾਂ ਨੂੰ ਲੈ ਆਵਾਂਗੀ। ਤੇ ਤੁਸੀਂ ਇਸ ਵੀਕ ਫ੍ਰੀ ਹੋ ਨਾ, ਮੈਂ ਇਸ ਵੀਕ ਤੱਕ ਆ ਜਾ? ਤੁਹਾਡੇ ਕੋਲ ਸਮਾਲ
ਜਦ ਆਨਾ ਹੋਏ, ਸਾਨੂੰ ਫੋਨ ਕਰ ਦੇਣਾ। ਕਿਉਂਕਿ ਮੈਂ ਜ਼ਿਆਦਾਤਰ ਬਾਹਰ ਹੀ ਰਹਿੰਦੀ ਹਾਂ। ਰਹਿੰਦੀ ਹਾਂ।
ਅੱਛਾ, ਨਹੀਂ ਨਹੀਂ। ਕੱਪੜੇ ਕਦ ਤੱਕ ਲਿਆਓਗੇ ਫਿਰ?
ਕੱਪੜੇ ਹਫ਼ਤੇ ਤੱਕ ਤੇ ਹਫਤੇ ਆ ਜਾਣਗੇ।
ਹਫਤੇ ਤੱਕ। ਠੀਕ ਹੈ, ਠੀਕ ਹੈ। ਕੋਈ ਨੀ। ਫੇਰ ਮੈਂ ਨਾ, ਜਿੱਦਾਂ ਕਿ ਅਗਲੇ ਹਫ਼ਤੇ ਨੂੰ ਮੈਂ ਕਾਲ ਪਹਿਲਾਂ ਕਰ ਲਵਾਂਗੀ, ਫੇਰ ਹੀ ਆਵਾਂਗੀ। ਠੀਕ ਹੈ ਨਾ ਤੇਵ ਫੇਰ, ਤਦ ਤੱਕ ਮੈਂ ਆਪਣੇ ਮਤਲਬ, ਉਹਨਾਂ ਨੂੰ ਵੀ ਦੱਸ ਦਿੰਦੀ ਆ, ਸਾਰੇ ਇਕੱ ਉੱਠੇ ਮਿਲਕੇ ਆ ਜਾਵਾਂਗੇ ਅਸੀਂ ਤੇ ਸਾਰੇ ਮਲ ਫੈਬ੍ਰਿਕ ਵੀ ਲਿਆਓ ਨਾ ਛੇ ਪ੍ਰਿੰਟ ਵੱਲੇ ਲਿਆਣਾ। ਹਨਾ ਹੋਰ ਨਿਊਡ ਕਲਰ ਜਿਹੜੇ ਅੱਜ ਕੱਲ ਚੱਲ ਰਹੇ ਨੇ ਨਾ ਐਸੇ ਲਿਆਣਾ। ਡਾਰਕ- ਡਾਰਕ ਕਲਰ ਉਂਗ ਘੱਟ ਹੀ ਪਾਉਂਦੇ ਨੇ
ਹਾਂ ਹਾਂ, ਸੋਬਰ ਦੇ ਕ ਚਾਹੀਦੇ ਨੇ।
ਆ ਹਾਂਨ ਜੀ ਹਾਂਜੀ ਠੀਕ ਹੈ ਠੀਕ ਹੈ। ਚਲੋ ਕੋਈ ਨੀ ਅਸੀਂ ਫੇਰ ਅਗਲੇ ਹਫ਼ਤੇ ਮਿਲਣੇ ਆ। ਤੇ ਤੁਸੀਂ ਤਦ ਤੱਕ ਲੈ ਆਣਾ, ਹਨਾ ਹੋਰ ਉਹ ਮੈਨੂੰ ਸ਼ੇਅਰ ਕਰਦੇ ਨਾ ਭੁੱਲਣਾ ਨਾ ਠੀਕ ਹੈ ਨਾ ਹਾਂਜੀ, ਠੀਕ ਹੈ ਠੀਕ ਹੈ। ਚਲੋ ਜੀ, ਓਕੇ ਸਤਿ ਸ੍ਰੀ ਅਕਾਲ ਹਾਂਜੀ